ਹੈਲੋ।
ਅ ਸਸ਼੍ਰੀ ਕਾਲ ਭਾਅ ਜੀ, ਹੋਰ ਕੀ ਹਾਲ ਚਾਲ ਐ?
ਬੱਸ ਵਧੀਆ ਤੁਸੀਂ ਦੱਸੋ ਜੀ ਹੋਰ ਠੀਕ ਓ?
ਹਾਂਜੀ, ਮੈਂ ਵੀ ਠੀਕ ਆ ਹੋਰ ਦੱਸੋ ਘਰ ਪਰਿਵਾਰ ਸਭ ਠੀਕ ਐ।
ਹਾਂਜੀ ਵਧੀਆ ਸਭ, ਤੁਸੀਂ ਸੁਣਾਓ।
ਹੋ ਬੱਸ ਠੀਕ ਐ, ਰੋਟੀ ਰੋਟੀ ਖਾ ਲਿੱਤੀ, ਸਵੇਰ ਦਾ ਨਾਸ਼ਤਾ ਪਾਣੀ ਹੋ ਗਿਆ।
ਹਾਂਜੀ ਹੋ ਗਿਆ ਜੀ ਹੁਨੇ ਕੀਤਾ ਜੀ।
ਅੱਛਾ ਜੀ, ਠੀਕ ਐ। ਮੈਂ ਪੁੱਛਣਾ ਸੀ, ਭਰਾ ਜੀ ਤੁਹਾਡੇ ਨਾਲ ਇੱਕ ਨਾ ਰਾਏ ਲੈਣੀ ਸੀਗੀ ਜਿਵੇਂ ਲੋਕ ਕਿ ਅੱਜ-ਕੱਲ੍ਹ ਬੜੇ ਜਿੰਮ 'ਤੇ ਯੋਗਾ ਜਾਂਦੇ ਨੇ ਸਮਝ ਨਹੀਂ ਆਂਦੀ ਮੈਂ ਵੀ ਚਲੋ ਮੈਂ ਕਹਿ ਰਹੀ ਸੀ ਤੁਹਾਡੀ ਫੈਟ ਵਧੀ ਜਾਂਦੀ ਐ, ਕੀ ਜੁਆਇਨ ਕਰਨਾ ਚਾਹੀਦਾ? ਜਾ ਜਿੰਮ ਜੋੁਆਇਨ ਕਰੀ ਜਾਂ ਯੋਗਾ ਜੁਆਇਨ ਕਰੀਏ? ਕਿਹਦੇ ਵਿੱਚ ਸਹੀ ਰਹਿੰਦਾ, ਯਾਨੀ ਕਿ ਲੇਡੀਜ਼ ਵਾਸਤੇ
ਵੇਖੋ ਜੀ, ਅਗਰ ਤੁਸੀਂ ਤੁਹਾਡੇ ' ਫਲੈਟ ਹੈਗਾ
ਹਾਂਜੀ।
ਘੱਟ ਕਰਨਾ, ਫਿਰ ਯੋਗਾ ਵੀ ਠੀਕ ਐ 'ਤੇ ਜਿੰਮ ਵੀ ਠੀਕ ਐ।
ਅੱਛਾ ਜੀ।
ਹਾਂਜੀ, ਬਾਕੀ ਫਰਕ ਇੱਥੇ ਆ ਜਾਂਦਾ ਜਿੰਮ ਥੋੜ੍ਹੀ ਜ਼ਿਆਦਾ ਜਾਂਦੀ ਐਕਸਾਈਜ਼ ਵਗੈਰਾ ਜਿਵੇਂ ਹੋਰ ਮਸ਼ੀਨਾਂ ਨਾਲ 'ਤੇ ਜਿਵੇਂ ਯੋਗਾ 'ਚ' ਉਹਦੇ 'ਚ' ਮਤਲਬ ਥੋੜਾ ਸਟੇਜ ਸਟੈਚ ਕਰਨਾ ਪੈਂਦਾ, ਖਿੱਚ ਦੇਣੀ ਪੈਂਦੀ ਥੋੜ੍ਹੀ ਬਹੁਤ
ਠੀਕ ਐ ਜੀ।
ਹਾਂਜੀ, 'ਤੇ ਬਾਕੀ ਥੋੜੀ ਡਾਇਟ ਵਗੈਰਾ ਦਾ ਵੀ ਹੁੰਦਾ ਬੜਾ ਫਰਕ
ਹਾਂਜੀ, ਨਹੀਂ-ਨਹੀਂ ਜਿਵੇਂ ਆਪਾਂ ਜਿੰਮ ਜੁਆਇਨ ਕਰਦੇ ਆ। ਉਹਦੇ ਵਿੱਚ ਵੇਟ ਕਿਦੇ 'ਚ ਜਲਦੀ ਲੂਜ ਏ ਜਿੰਮ ਵਿੱਚ ਵੇਟ ਲੂਜ ਏ ਜਾਂ ਯੋ- ਗਾ‌ ਵਿਚ ਲੂਜ ਹੁੰਦਾ ਦਾ ਜ਼ਿਆਦਾ।
ਐ ਤਾਂ ਜੀ ਵੇਖੋ। ਜਿੰਨਾ 'ਤ ਮਤਲਬ ਵੇਖਿਏ ਪ੍ਰਸੈਂਟ 'ਚ ਜਿੰਮ ਵਿੱਚ ਹੀ ਹੁੰਦਾ ਜ਼ਿਆਦਾਤਰ ਲੂਜ਼।
ਅੱਛਾ ਜੀ।
ਹਾਂਜੀ, ਕਿਉਕਿ ਮੰਨ ਲਓ ਤੁਸੀਂ ਹੁਣ ਐਕਸਰਸਾਈਜ਼ ਕੋਈ ਕਰ ਰਹੇ ਹੋ।
ਹਾਂਜੀ।
'ਤੇ ਜਿੰਮ ਮਤਲਬਨ ਲਓ ਐਕਸਾਈਜ਼ ਕਰ ਰਹੇ ਹੋ ਉਦੇ ਨਾ ਸੈਟ ਵਗੈਰਾ ਹੁੰਦੇ ਨੇ ਤਿੰਨ ਮਾਰਨੇ ਸੈਟ ਇੰਨੇ ਕਰਨੇ। ਹੁੰਨੇ। 'ਤੇ ਉਹਨਾਂ ਨਾਲ ਤੁਹਾਡੀ ਮਤਲਬ ਕੈਲਰੀ ਜ਼ਿਆਦਾ ਬਰਨ ਹੁੰਦੀਆਂ ਨੇ 'ਤੇ ਤੁਹਾਡਾ ਮਤਲਬ ਫੈਟ ਜਲਦੀ ਘੱਟ ਘਟੇਗਾ ਵੇਟ ਵੀ ਹਾਂਜੀ, ਇਹ ਫ਼ਰਕ ਹੁੰਦਾ ਏ ਤੇ ਬਾਕੀ ਹਮ, ਹੋਰ ਬਾਕੀ ਡਾਇਟ ਦਾ ਵੀ ਬੜਾ ਕੁਛ ਹੁੰਦਾ ਬਈ ਕਿਹੜੀ ਚੀਜ਼ ਕਿਸ ਟੈਮ ਖਾਣੀ ਏ, ਕਿਹੜੀ ਨੀ ਖਾਣੀ।
'ਤੇ ਜਿੰਮ ਵਾਲੇ ਭਾਜੀ ਜਿਵੇਂ ਕੀ ਡਾਇਟ ਦਿੰਦੇ ਨੇ। ਕੁਛ ਥੋੜਾ ਮੈਨੂੰ ਗਾਈਡ ਕਰ ਸਕਦੇ ਹੋ ਜੇ ਮੈਂ ਸੋਚ ਰਹੀ ਸੀ ਚਲੋ, ਜਿੰਮ ਜੁਆਇਨ ਕਰ ਲਵਾਂ। ਮੈਂ ਕਿਹਾ ਚੱਲ ਪਹਿਲੇ ਭਾਜੀ ਤੋਂ ਰਾਏ ਪੁੱਛਲਾਂ ਕੀ ਕਰਨਾ ਚਾਹੀਦਾ ਏ 'ਤੇ ਜਿੰਮ 'ਚ ਕਿੰਨੇ‌ ਕੀ ਕੂ ਡਾਇਟ ਦਿੰਦੇ ਨੇ ਜ਼ਿਆਦਾ ਖਰਚਾ ਪਾਣੀ ਦਾ ਨੀ ਹੁੰਦਾ ਇਹਦੇ ਵਿੱਚ।
ਨਹੀਂ-ਨਹੀਂ, ਜਿਆਦਾਤਰ ਤਾਂ ਅਗਰ ਤੁਸੀ ਤੁਸੀ ਫੈਟ ਲੋਸ ਹੀ ਕਰਨਾ ਤਾਂ ਘਰ ਦੀ ਚੀਜ਼ਾਂ ਕਮ ਹੋ ਜਾਂਦੀਆਂ ਨੇ। ਜੀ ਹੋਮਮੇਡ ਹੁੰਦੀਆਂ ਨੇ। ਹੁਣ ਮੰਨ ਲਓ ਤੁਸੀਂ ਚੀਆ ਸੀਟਸ ਲਾ ਲਓ।
ਠੀਕ ਐ।
ਉਹ ਤੁਹਾਨੂੰ ਮਤਲਬ ਡਾਇਜੈਸ਼ਨ ਵਿੱਚ ਮਤਲਬ ਹੈਲਪ ਕਰੇਗਾ ਤੁਹਾਡਾ ਮੈਟਾਬੋਲਿਜ਼ਮ ਨਾ ਘੱਟ ਕਰ ਦੇਗਾ।
ਠੀਕ ਐ।
ਮਤਲਬ ਉਹਦੇ ਨਾਲ ਕੀ ਹੋਏਗਾ ਅਗਰ ਤੁਹਾਡਾ ਘੱਟ ਹੈ ਨਾ ਮੈਟਾਬੋਲਿਜ਼ਮ ਤੁਹਾਨੂੰ ਮਤਲਬ ਜ਼ਿਆਦਾ ਉਹ ਨੀ ਕਰਨਾ ਪਏਗਾ ਮਤਲਬ ਭਰ-ਭਰ ਕੇ ਨੀ ਖਾਣਾ ਪਏਗਾ ਤੁਹਾਨੂੰ। ਜਰਾ ਜਿਹਾ ਖਾਓਗੇ ਤੁਹਾਨੂੰ ਜ਼ਿਆਦਾ ਲੱਗੇਗਾ ਐ ਹੀ।
ਅੱਛਾ, ਯਾਨ ਕਿ ਪੇਟ ਯਾਨੀ ਕਿ ਭਰ ਜਾਂਦਾ। ਰੋਟੀ ਦੀ ਵੀ ਇੰਨੀ ਲੋੜ ਨਹੀਂ ਪੈਂਦੀ ਡੈਟ 'ਚ।
ਹਾਂਜੀ-ਹਾਂਜੀ। ਮਲਬ ਫੁੱਲਿਆ ਫਿਲਿਆ ਰਹਿੰਦਾ ਢਿੱਡ।
ਠੀਕ ਏ ਭੈਣ‌ ਜੀ।
ਹਮ, 'ਤੇ ਬਾਕੀ ਹੋਰ ਪ੍ਰੋਟੀਨ ਵਗੈਰਾ ਹੁੰਦੇ ਨੇ।
ਹਾਂਜੀ, ਉਹ ਤਾਂ ਫਿਰ ਜਿੰਮ ਦੇ ਵਿੱਚ ਹੀ ਹੁੰਦੇ ਹੋਣੇ ਨਾ।
ਹਾਂਜੀ-ਹਾਂਜੀ। ਉਹ ਡਾਇਟ ਵਿੱਚ ਹੀ ਜਿਵੇਂ ਮੰਨ ਲਓ ਪਨੀਰ ਵਗੈਰਾ ਖਾ ਲਿਆ। ਸੋਇਆ ਚੰਕਸ ਖਾ ਲਿੱਤੇ ਹਮ। ਉਹ ਤਾਂ ਹੋ ਗਿਆ ਜੀ, ਮਸਲ ਮਾਸ ਮ ਵਧਾਉਣ ਵਾਸਤੇ।
ਹਾਂਜੀ।
ਹਮ ਤੇ ਬਾਕੀ ਹੋਰ ਤੁਸੀ
ਹ ਅਸੀਂ ਬੈਲੀਫੈਟ ਜਿਵੇਂ ਬੈਲੀ ਫੈਟ ਵਗੈਰਾ ਘਟਾਉਣਾ ਏ। ਫਿਰ ਉਹਦੇ ਵਿੱਚ ਸਾਨੂੰ ਕੀ ਨਾਲ ਐਕਸਟਰਾ ਐਡ ਕਰਨਾ ਪਏਗਾ।
ਅਗਰ ਤੁਸੀਂ ਵੈਲੀਫੈਡ ਘਟਾਉਣਾ ਤੇ ਤੁਸੀਂ ਕਾਰਡੀਓ ਕਰ ਲਓ।
ਅੱਛਾ ਜੀ‌।
ਹਾਂ ਜਿੰਮ ਵਿੱਚ ਐਕਸਰਸਾਈਜ਼ ਤਾਂ ਹੁੰਦੀ ਏ ਨਾਲ ਇੱਕ ਮਸ਼ੀਨ ਹੁੰਦੀ ਹੈ ਕਾਰਡੀਓ ਦੀ।
ਹਾਂਜੀ।
ਹਾਂਜੀ ਉਹ ਕਰਨੀ ਪੈਂਦੀ ਏ ਉਹਦੇ ਤਾਂ ਮਤਲਬ ਭਗਣਾ ਪੈਂਦਾ ਏ ਚੱਲਣਾ ਪੈਂਦਾ ਜਿੰਨੀ ਮਰਜ਼ੀ ਸਪੀਡ ਰੱਖ ਲਓ ਇਹ ਸਪੀਡ ਹੁੰਦੀ ਏ।
ਅੱਛਾ, ਯਾਨੀ ਕਿ ਵੋਕਿੰਗ ਕਰਨੀ ਹੈ ਅਸੀਂ ਤਰ੍ਹਾਂ ਦੀ, ਸੈਰ ਤਾਂ ਤੁਰਨਾ ਆ ਜਾਣੀ ਕੇ ਅਸੀਂ
ਹਾਂਜੀ-ਹਾਂਜੀ।
ਠੀਕ ਐ, ਅਤੇ ਹੋਰ ਇਹਦੇ ਵਿੱਚ ਡਾਇਟ ਪਲੈਨ ਕਿਵੇਂ ਕੀ-ਕੀ ਹੁੰਦੇ ਨੇ, ਜਿਵੇਂ ਓਟਸ ਵਗੈਰਾ ਦੇ ਚਿੱਲੇ ਖਾ ਸਕਦੇ ਆ, ਓਟਸ ਦਾ ਹੋ ਗਿਆ, ਬੇਸਨ ਦਾ ਹੋ ਗਿਆ। ਪੋਹੇ ਦਾ ਚੀਲਾ ਬਣਾ ਲਿਆ, ਏਦਾਂ ਦੇ ਸਮਥਿੰਗ ਡਾਇਟ ਵਿੱਚ ਸਹੀ ਰਹਿਣਗੇ।
ਹਾਂਜੀ, ਇਹ ਤਾਂ ਸਹੀ ਰਹਿੰਦੇ ਦਿਨ ਸਗੋਂ ਜ਼ਾਰਦਾ ਫਾਇਦਾ ਹੈ।
ਅੱਛਾ ਜੀ‌।
ਹਮ, ਜਿਵੇਂ ਮੰਨ ਲਓ ਤੁਸੀਂ, ਜਿਆਦਾ ਤਲਿਆ ਹੋਇਆ ਨੀ ਖਾਣਾ। ਘਾਰ ਦਾ ਹੀ ਖਾਣਾ, ਲਾਈਟ ਵੇਟ ਖਾਣਾ।
ਬਿਲਕੁਲ ਜੀ।
ਹਮ ਤੇ ਬਾਕੀ ਜਿੰਮ 'ਚ' ਐਕਸਰਸਾਈਜ਼ ਬੜੀ ਹੁੰਦੀਆਂ ਨੇ ਜਿਵੇਂ ਹੋਰ ਲਾ ਲਓ ਇੱਕ ਰੋਪ ਉਹ ਨੀ ਹੁੰਦੀ ਐਕਸਾਈਜ਼ ਪਰ ਤੁਹਾਨੂੰ ਨਾ ਰੋਪ ਦੋ ਫੜਨੀ ਵੀ ਕਿਨੂੰ ਪੂਰੀ ਤੇ ਉੱਤੇ ਹਿੱਲੇ ਕਰਨਾ ਪੈਂਦਾ ਹਿਲਾਉਣਾ ਪੈਂਦਾ ਪੂਰੀ ਰੋਪ ਨੂੰ
ਅੱਛਾ ਜੀ, ਜਾਂਨੀ ਕੇ ਫਿਰ ਤਾਂ ਪੂਰੀ ਪੂਰੀ ਬੋੜੀ ਪੂਰੀ, ਇਨਸਾਨ ਦੀ ਫਿਰ ਤਾਂ ਹਿਲ ਜਾਏਗੀ ਨਾ ਇਹ ਨਾਲ
ਹਾਂਜੀ, ਉਹੀ ਤੇ ਮਤਲਬ ਉਹਦੇ ਨਾਲ ਸਾਡੀ ਜੋ ਇਹ ਕੈਲਰੀ ਜ਼ਿਆਦਾ ਬਰਨ ਹੋਣਗੀਆਂ
ਠੀਕ ਐ।
ਹਾਂ, ਉਹ ਨਾਲ ਫੈਟ ਜਲਦੀ ਕੱਟੇਗਾ ਤੁਹਾਡਾ ਕਰ ਤੁਸੀਂ ਡੇਲੀ ਕਰੋਗੇ। ' ' ਹਾਂਜੀ ਹੋਰ ਬਾਕੀ। ਤੁਸੀਂ ਜਿਵੇ ਕੋਰ ਫਿਰ ਲਾ ਲਓ, ਜੇ ਮੰਨ ਲਓ ਜਿੰਮ ਤੇ ਜਾਂਦੇ, ਉ ਸੀ ਟ੍ਰੇਨਰ ਵੀ ਹੁੰਦੇ ਨੇ ਉੱਥੇ
ਅੱਛਾ ਜੀ।
ਉਹ ਤੁਹਾਨੂੰ ਮਤਲਬ ਅਲੱਗ ਚੀਜ਼ ਦੱਸਾਂਗੇ ਜਿਹੜੀ ਯੋਗਾ ਹੁੰਦੀ ਐ ਨਾ
ਹਾਂਜੀ-ਹਾਂਜੀ।
ਯੋਗਾ ਦੀ ਨਾ ਤੁਹਾਨੂੰ ਦੋ, ਤਿੰਨ ਐਕਸਰਸਾਈਜ਼ ਐਡਵਾਂਸ ਕਰਕੇ ਦੱਸਣਗੇ ਜਿਹੇ ਨੇ ਤੁਹਾਡਾ ਵੈਲੀ ਫੈਟ ਜ ਜਾ ਜਲਦੀ ਘੱਟ ਜੇਗਾ।
ਅੱਛਾ ਜੀ, ਠੀਕ ਐ।
ਹਮ।
ਤੇ ਇਹ ਯੋਗਾ ਵਾਲਾ ਦਿਨ ਕੋ ਅਲੱਗ ਤੋਂ ਡਾਇਟ ਪਲੈਨ ਹੁੰਦਾ ਜਾਂ ਸੇਮ ਹੀ ਇਹਨਾਂ ਦਾ ਹੁੰਦਾ
ਨਹੀਂ ਯੋਗਾ ਵ ਵਾਲਾ ਥੋੜ੍ਹਾ ਅਲੱਗ ਹੋ ਜਾਂਦਾ।
ਅੱਛਾ ਜੀ, ਯੋਗਾ ਵਾਲੇ ਕੀ-ਕੀ ਕੁਛ ਦੱਸਦੇ ਨੇ ਖਾਣ ਆਸਤੇ
ਯੋਗਾ ਵਿੱਚ ਦੇਖੋ ਤੁਸੀਂ ਹੁਣ ਯੋਗਾ ਵਾਲੇ ਐ ਮਤਲਬ ਨਾ ਉਹ ਨੂੰ ਪੂਰਾ ਫਿਟ ਚਾਹੀਦਾ ਨਾ ਕਿਸੇ ਨੂੰ ਤੇ ਉਹਨਾਂ ਡਾਇਟ ਥੌੜੀ ਸਟ੍ਰਿਕਟ ਹੋ ਜਾਂਦੀ ਏ। ਪੂਰਾ ਹੀ ਮਤਲਬ, ਬੌਡੀ ਸ਼ੇਪ 'ਚ' ਲਿਆਣਾ ਅੱਛੀ ਤਰ੍ਹਾਂ ਮਤਲਬ
ਠੀਕ ਐ ਜੀ।
ਜਿਵੇਂ ਮੰਨ ਲਓ ਤੁਸੀਂ ਐਡ ਡ ਵੇਖੀ ਹੋਗੀ ਲਿਪਟਨ ਟੀ ਵਗੈਰਾ ਦੀ
ਹਾਂਜੀ, ਲਿਪਟਨ ਡੀ ਦੀ ਐਡ ਤਾਂ ਟੀ ਵੀ ਤੋਂ ਬਹੁਤ ਆਂਦੀ ਐ।
ਹਾਂਜੀ, ਇੱਕ ਤਾਂ ਉਹ ਹੋ ਗਈ। ਬਾਕੀ ਜਿਵੇਂ ਚੀਆ ਸੀਟਸ ਹੋ ਗਈ ਆ ਹੋ ਗਈ ਤੇ ਨਾਲ ਇੱਕ ਆਂਦੀ ਪੰਕੀਨ ਸੀਟਸ, ਹਾਂਜੀ ਉਹ ਤੁਹਾਡੇ ਮਤਲਬ ਜਿਹੜੇ ਫਾਈਬਰ ਹੁੰਦੇ ਨਾ ਬੋਡੀ ਵਿੱਚ ਮੰਨ ਲੋ ਜਿਵੇ ਜਿਨਕ ਐਗਾ, ਉਹ ਕ ਪੂਰੀ ਕਰਦਾ ਤੇ ਉਹਦੇ ਨਾਲ-ਨਾਲ ਤੁਹਾਡੇ ਮਤਲਬ ਸਰੀਰ ਨਾਲ ਐਨਰਜੀ ਰਹਿੰਦੀ ਬਣੀ ਰਹਿੰਦੀ ਐ
ਠੀਕ ਏ
ਹਾਂਜੀ ਤੇ ਬਾਕੀ ਡਾਇਟ ਵਿੱਚ ਕੋਰੋ ਲਾਲੋ ਜੇ ਤੁਹਾਨੂੰ ਕੋਈ ਐਨਰਜੀ ਦੀ ਕਮ ਲੋਹ ਹੈਗੀ ਟੋਹ ਰਹਿੰਦੀ ਏ। ਤੁਹਾਡੀ ਜਿੰਮ ਵਗੈਰਾ ਚ
ਹਾਂਜੀ।
ਤੇ ਤੁਹਾਨੂੰ ਇੱਕ ਡਾਇਟ 'ਚ ਦਿੰਦੀ ਆ। ਪਟੈਟੋ ਵਗੈਰਾ ਖਾਓ। ਨਮਕ ਲਗਾ ਕੇ ਹਾਂ ਪਟਾ- ਦੇ ਦਹੀਂ ਖਾਲੋ ਜਾਂ ਫਿਰ ਦਹੀਂ ਦੇ ਨਾਲ ਕੇਲੇ ਖਾਲੋ।
ਅੱਛਾ ਜੀ ਤੇ ਫਿਰ ਕਿਆ ਨਾਮ। ਬਨੈਨਾ ਵਿੱਚ ਵੀ ਤਾਂ ਫਿਰ ਭਾਜੀ ਫੈਟ ਹੁੰਦੀ ਏ ਇੰਨੀ ਜ਼ਿਆਦਾ ਤੇ ਫਿਰ ਉਹੀ ਆਪਾਂ ਖਾ ਲਵਾਂਗੇ ਤੇ ਫੈਟ ਤਾਂ ਫਿਰ ਦੁਬਾਰਾ ਚਲੇ ਗਏ ਅੰਦਰ।
ਨਹੀਂ ਫਿਰ ਇੰਨੇ ਅਮਾਊਟ ਚ ਖਾਓ ਨਾ। ਕਿ ਤੁਹਾਨੂੰ ਐਨਰਜੀ ਮਿਲੇ। ਮੰਨ ਲਓ ਤੁਸੀਂ ਦਹੀਂ ਨਾਲ ਖਾ ਲਓ ਨਾ ਇਹਨੂੰ ਤੇ ਤੁਹਾਨੂੰ ਡਾਇਜੈਸਟ ਵੀ ਚੰਗੀ ਤਰ੍ਹਾਂ ਹੋ ਜਾਵੇਗਾ ਅਤੇ ਤੁਹਾਨੂੰ ਐਨਰਜੀ ਵੀ ਵਾਧੂ ਮਿਲ ਜਾਏਗੀ।
ਅੱਛਾ ਯ ਕਿ ਉਹਦੇ ਐਨਰਜੀ ਮਿਲਦੀ ਏ ਨਾਲ।
ਹਾਂਜੀ-ਹਾਂਜੀ। ਕੈਲਰੀਜ਼ ਵਾਧੂ ਹੁੰਦੀਆਂ ਨੇ। ਹਾਂਜੀ ਤੇ ਨਰਜੀ ਹੋਰ ਬਾਕੀ ਤੁਸੀਂ ਡਾਇਟ ਜਿਵੇਂ ਉਹ ਕੀ ਕਹਿੰਦੇ ਨੇ। ਇੱਕ ਡੱਬੇ ਵਗੈਰਾ ਵੀ ਆਦੇ ਨੇ ਵੇ ਪ੍ਰੋਟੀਨ ਦੇ।
ਅੱਛਾ ਜੀ।
ਹਾਂ ਮਤਲਬ ਵੂਮੈਨ ਜ਼ਿਆਦਾ ਯੂਜ ਨਹੀਂ ਕਰਦੀਆ। ਕਈ ਵਾਰ ਜ਼ਿਆਦਾਤਰ ਮੈਨ ਸਹੀ ਹੈਗੇ ਨੇ।
ਠੀਕ ਏ ਮੈਨਸਲੀਨ ਏ ਤੇ ਮੈਨੂੰ ਇਹ ਚੀਜ਼ ਦੱਸੋ ਕਿ ਜਿਵੇਂ ਕਈ ਕਹਿੰਦੇ ਨੇ ਜੀ ਅਹ ਜਿਹੜਾ ਉਹ ਆਦੇ ਆ ਸੋਇਆਬੀਨ ਹੁੰਦੀ ਏ। ਉਹਦਾ ਚਿੱਲਾ ਬਣਾ ਲਓ ਬਹੁਤ ਵਧੀਆ ਹੁੰਦਾ। ਉਹ ਕਿੱਦਾਂ ਬਣਾਦੇ ਆ। ਤੁਹਾਨੂੰ ਕੁੱਛ ਪਤਾ ਆਈਡੀਆ ਥੋੜਾ ਜ ਮੈਨੂੰ ਵਧੀਆ ਦੇ ਦੋ ਮੈਂ ਵੀ ਫਿਰ ਬਣਾ ਕੇ ਦੇਖ ਲਵਾਂਗੀ।
ਉਹ ਚਿੱਲਾ ਵੇਖੋ ਤੁਸੀ ਸਭ ਤੋਂ ਪਹਿਲਾਂ ਤੁਹਾਨੂੰ ਤਾਂ ਇੱਕ ਨਿਊਟਰੀ ਚੂਰਾ ਹੁੰਦਾ ਹੈਗਾ ਉਹ ਚਾਹੀਦਾ ਹੁੰਦਾ। ਹਾਂਜੀ ਉਹਨੂੰ ਉਹਨੂੰ ਤੁਸੀ ਪਾਣੀ 'ਚ ਰਾਤੀ ਭਗੋ ਦੋ ਜਾਂ ਫਿਰ ਸਿੰਪਲ ਜਿਹੜੀ ਵੜੀਆ ਹੁੰਦੀ ਨਾ ਸੋਇਆਬੀਨ ਦੀ।
ਹਾਂ, ਹਾਂਜੀ-ਹਾਂਜੀ।
ਉਹਨੂੰ ਵੀ ਪਾਣੀ ਚ ਭਗੋ ਦੋ ਰਾਤੀ ਤੇ ਸਵੇਰੇ ਜਦ ਉਹ ਵੇਖੋਗੇ ਨਾ ਉਹ ਮਤਲਬ ਸੋਟ-ਸੋਪ ਹੋ ਜਾਣਗੀਆਂ।
ਠੀਕ ਏ ਭਾਜੀ ਠੀਕ ਏ।
ਤੇ ਉਹਨਾਂ ਨੂੰ ਇੱਕ ਪਲੇਟ ਚ ਕੱਢ ਕੇ ਨਾ। ਉਹਨਾਂ ਨੂੰ ਪੀਸ ਲੋ ਪੂਰਾ ਕੀਮਾ ਬਣਾ ਲੋ ਉਹਨਾਂ ਦਾ।
ਅੱਛਾ ਜੀ ਕੀਮਾ ਬਣਾ ਲੈਣਾ।
ਤੇ ਉਸ ਤੋਂ ਬਾਅਦ ਬਾਕੀ ਤੁਸੀ ਜਿਵੇਂ ਤੁਸੀਂ ਘਰ ਸਬਜ਼ੀਆਂ ਬਣਾਉਂਦੇ ਹੋ। ਪਿਆਜ਼, ਟਮਾਟਰ ਕੱਟ ਲਓ।
ਹਾਂਜੀ।
ਤੇ ਸਾਰੀਆ ਸਬਜ਼ੀਆਂ ਨੂੰ ਮਤਲਬ ਤੜਕਾ ਵਗੈਰਾ ਲਾ ਲੋ।
ਠੀਕ ਏ ਜੀ।
ਜੇ ਤੜਕਾ ਨਹੀਂ ਲਾਣਾ ਫਿਰ ਇੱਕ ਹੋਰ ਤਰੀਕਾ ਹੈਗਾ ਹੈ ਮੰਨ ਲਓ ਤੁਸੀਂ ਸਾਰੇ ਸਾਰਾ ਦਾ ਮਿਕਸਰ ਬਣਾ ਲੈਣਾ ਜਿਵੇਂ।
ਹਾਂਜੀ-ਹਾਂਜੀ ਭਾਜੀ।
ਹੁਣ ਤੁਸੀ ਅਗਰ ਤੁਸੀਂ ਟੇਸਟ ਐਡ ਕਰਨਾ। ਕੋਈ ਸਵਾਦ ਚਾਹੀਦਾ ਫਿਰ ਤੁਸੀਂ ਦੋ ਤਿੰਨ ਸੋਸ ਵਗੈਰਾ ਪਾ ਦੋ।
ਠੀਕ ਏ। ਫਿਰ ਸੋਸ ਪਾਵਾਂਗੇ ਫਿਰ ਸਾਬ ਤਾਂ ਉਹੀ ਆ ਗਿਆ ਨਾ ਫਿਰ ਫਿਰ ਉਹ ਮੋਟਾਪੇ ਦੇ ਘਰ ਹੋ ਗਿਆ ਨਾ ਉਹ ਵੀ।
ਹਾਂਜੀ ਇਹ ਤਾਂ ਏ ਬਾਕੀ, ਮੰਨ ਲਓ ਹੁਣ ਤੁਸੀਂ ਰੋਜ਼ ਖਾਣਾ।
ਹਾਂਜੀ।
ਹੁਣ ਰੋਜ਼ ਬੰਦਾ ਇੱਕ ਹੀ ਸਵਾਦ, ਰੋਜ਼ ਖਾਇਆ ਨੀ ਜਾਂਦਾ ਨੇ ਇੱਕ ਚੀਜ਼ ਕੋਈ ਸਵਾਦ ਵੀ ਤਾਂ ਹੋਵੇ ਕੁਛ।
ਹਾਂਜੀ- ਹਾਂਜੀ। ਨਹੀਂ ਉਹ ਫਿਰ ਤਾਂ ਦੇਖੋ ਇੱਕ ਭਾਜੀ ਹੋਰ ਦਾ ਗਿੱਲਾ ਗਿਆ। ਨਾਲੇ ਕਦੀ ਨਿਊਟਰੀ ਵਾਲਾ ਚਿੱਲਾ ਹੋ ਗਿਆ ਜਾਂ ਫਿਰ ਘੀਏ ਦਾ ਚਿੱਲਾ ਹੋ ਗਿਆ। ਬ ਬੇਸਨ ਦਾ ਚਿੱਲਾ ਹੋ ਗਿਆ, ਖਾਲੀ ਬੇਸਨ ਤੇ ਪਿਆਜ ਵਾਲਾ ਚਿੱਲਾ ਹੋ ਗਿਆ। ਜਾਂ ਪੋਹੇ ਦਾ ਚਿੱਲਾ ਹੋ ਗਿਆ, ਪੋਹੇ ਤੇ ਸੂਜੀ ਦਾ ਮਿਕਸ ਕਰਕੇ ਚਿੱਲਾ ਹੋ ਗਿਆ।
ਹਾਂਜੀ- ਹਾਂਜੀ
ਨਹੀਂ ਮੈ ਨਿਊਕਰੀ ਦਾ ਨਾਂ ਇੱਥੇ ਬਹੁਤ ਜ਼ਿਆਦਾ ਸੁਣਿਆ ਸੀਗਾ ਤੇ ਮੈਨੂੰ ਆਉਂਦਾ ਨ ਨਹੀਂ ਸੀਗਾ। ਮੈਂ ਚੱਲ ਭਾਜੀ ਨੂੰ ਪੁੱਛਿਆ ਤਾਂ ਹੈਗਾ ਡਾਇਟ ਬਾਰੇ। ਚੱਲ ਇਹ ਵੀ ਪੁੱਛ ਲੈਣੀ ਆ ਚੱਲ ਪਤਾ ਹੀ ਹੋਣਾ ਜਾਂਦੇ ਹੈਗੇ ਐ ਜਿੰਮ ਵਗੈਰਾ।
ਹੂੰ ਹੂੰ ਬਿਲਕੁਲ।
ਤੇ ਮੈਂ ਕਿਹਾ ਚੱਲ ਫੇਰ ਮੈਨੂੰ ਇਹ ਵੀ ਬਣਾਣਾ ਆਜੇਗਾ ਨਾਲ।
ਹਾਂਜੀ- ਹਾਂਜੀ
ਇਸ ਚੀਜ਼ ਕਰਕੇ। ਅੱਛਾ ਹੋਰ ਇਹਦੇ ਵਿੱਚ ਕੀ- ਕੀ ਪਾਂਦੇ ਹੋ ਤੁਸੀਂ? ਜਿਵੇਂ ਨਿਊਟਰੀ ਮਿਕਸ ਕਰ ਲੈਤੀ ਸਾਰਾ ਪਿਆਜ਼, ਮਟਰ ਵਗੈਰਾ ਪਾ ਲਏ। ਤਾਂ ਹੋਰ ਵਿੱਚ ਸੂਜੀ ਵੀ ਪੈਂਦੀ ਐ। ਜਾਂ ਬੇਸਣ ਵੀ ਪੈਂਦਾ ਨਾਲ ਇਹਦੇ ਵਿੱਚ ਕੁਛ।
ਉਹ ਤਾਂ ਤੁਹਾਡੇ ਤੇ ਹੈਗਾ ਨੀ ਜੇ ਅਗਰ ਤੁਸੀਂ ਸੂਜੀ ਆਲਾ ਖਾਣਾ ਤਾਂ ਸੂਜੀ ਪਾ ਲਓ। ਜੇ ਮਤਲਬ ਸਿੰਪਲ ਵੇਸਣ ਆਲਾ ਖਾਣਾ ਤਾਂ ਵੇਸਣ ਆਲਾ ਖਾ ਲੋ।
ਅੱਛਾ ਜੇ ਇਹਨਾਂ 'ਚ ਆਪਾਂ ਦੋਨੋ ਚੀਜ਼ਾਂ ਨਾ ਪਾਈਏ। ਤੇ ਇਹ ਨਿਊਟਰੀ ਜਿਵੇਂ ਆਪਾਂ ਚਿੱਲਾ ਬਣਾਈਏ। ਤੇ ਇਕੱਠਾ ਹੋ ਜਾਏਗਾ ਅਲੱਗ- ਅਲੱਗ ਨੀ ਹੋਏਗਾ। ਸੂਜੀ ਨਾਲ ਤਾਂ ਇਕੱਠਾ ਹੋ ਜਾਂਦਾ ਨਾ ਥੋੜਾ ਜਾ।
ਹਾਂਜੀ- ਹਾਂਜੀ ਉਹ ਅਲੱਗ ਹੀ ਹੋ ਜਾਏਗਾ ਉਹਦੇ ਨਾਲ।
ਅੱਛਾ ਜੀ ਉਹੀ ਤਾਂ ਹੀ ਤਾਂ ਮੈਂ ਕਹਿ ਰਹੀ ਆ। ਸੂਜੀ ਨਾਲ ਵਧੀਆ ਹੁੰਦਾ ਥੋੜ੍ਹਾ ਬੇਸਨ ਵੀ ਪਾਾਲੋ ਉਹਦੇ ਨਾਲ ਹੋਰ ਜਿਹੜੀ ਸੋਸਿਸ ਵਗੈਰਾ ਹੈਗੀਆਂ, ਸੋਸਿਸ ਨਾਲੋਂ ਬੇਸਨ ਪਾਇਆ ਵਧੀਆ।
ਹਾਂਜੀ- ਹਾਂਜੀ ਬਿਲਕੁਲ ਇਹ ਸਗੋਂ ਜ਼ਿਆਦਾ ਵਧੀਆ ਆ।
ਹਾਂ ਫਿਰ ਇਹਦੇ 'ਚ ਆਪਾਂ ਮੁੱਲ ਫੁੱਲ ਮਖਾਣੇ ਵੀ ਸਕਦੇ ਨਾ।
ਹਾਂਜੀ- ਹਾਂਜੀ ਜੋ ਮਤਲਬ ਤੁਹਾਡਾ ਮਤਲਬ ਡਾਇਟ 'ਚ ਤੁਸੀਂ ਐਡ ਕਰਨਾ ਜਿਹੜਾ ਤੁਹਾਨੂੰ ਪਚਜੇ। ਉਸ ਹਿਸਾਬ ਨਾਲ ਲਾਈਟ ਵੇਟ ਫੂਡ ਪਾ ਦਿਓ। ਹਾਂਜੀ ਬਾਕੀ ਜੇ
ਫੁੱਲ ਮਖਾਣੇ ਹੋ ਗਏ ਥੋੜ੍ਹੇ ਜਿਹੇ। ਫਿਰ ਪਿਆਜ, ਲਸਣ, ਪਿਆਜ ਹੋ ਗਿਆ। ਅਦਰਕ ਵਗੈਰਾ ਹੋ ਗਈ ਯਾਨੀ ਕਿ ਟਮਾਟਰ ਵਗੈਰਾ ਹੋ ਗਏ। ਇਹ ਸਹੀ ਰਹਿਣਗੇ ਨਾ।
ਹਾਂਜੀ- ਹਾਂਜੀ
ਠੀਕ ਐ ਤੇ ਇਹਦੇ ਵਿੱਚ ਉਹੀ ਬਸ ਉਹੀ ਚਮਚ ਹੀ ਲੱਗਦਾ ਹੋਣਾ ਜਦੋਂ ਆਪਾਂ ਸੇਕੀਏ।
ਹਾਂਜੀ- ਹਾਂਜੀ ਬਿਲਕੁਲ ਇੰਨਾ ਹੀ ਲੱਗਦਾ।
ਅੱਛਾ ਜੀ ਚਲੋ। ਠੀਕ ਐ ਬਹੁਤ ਵਧੀਆ ਰਾਏ ਲੱਗੀ ਤੁਹਾਡੀ। ਬਹੁਤ ਵਧੀਆ ਲੱਗਾ। ਨੌਲੇਜ ਮਿਲ ਗਈ ਹੈ ਕਿ ਖਾਣਾ ਚਾਹੀਦਾ ਐ। ਕਿੱਦਾਂ ਯਾਨੀ ਕੀ ਲੇਡੀਜ਼ ਵਾਸਤੇ ਯੋਗਾ ਹੀ ਬੈਸਟ ਰਹੇਗਾ ਅਗਰ ਜ਼ਿਆਦਾਤਰ ਵੇਖੀਏ। ਅਗਰ ਜਲਦੀ ਵੇਟ ਲੂਜ ਕਰਨਾ ਫਿਰ ਸਾਨੂੰ ਜਿੰਮ ਜੁਆਨ ਕਰ ਕਰਨਾ ਪਏਗਾ। ਬਟ ਇਹ ਹੈ ਕਿ ਉਹਦੇ ਵਿੱਚ ਥੋੜ੍ਹੀ ਹੈਵੀ ਐਕਸਰਸਾਇਜ ਕਰਾਂਦੇ ਆ ਨਾ।
ਹਾਂਜੀ ਹੈਵੀ ਆ। ਬਿਲਕੁਲ ਹੈਵੀ ਤਾਂ ਕਰਨੀ ਪਏਗੀ ਦੇਖੋ। ਹੂੰ ਹੂੰ
ਚਲੋ ਠੀਕ ਐ ਭਾਜੀ ਫੇਰ ਮੈਂ ਯੋਗਾ ਹੀ ਜੁਆਇਨ ਕਰ ਲਾਂਗੀ।
ਹਾਂਜੀ- ਹਾਂਜੀ ਕੋਈ ਨੀ ਠੀਕ- ਠੀਕ।